ਉਹ
ਹੈਲੋ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਹੋਰ ਠੀਕ? ਹਾਂਜੀ। ਤੁਸੀਂ, ਸੁਣਾਓ ਠੀਕ ਹੋ?
ਵਧੀਆ ਹੀ ਵਧੀਆ ਹੈ, ਸੁਣਾਓ? ਹਾਂਜੀ, ਨਿਆਣੇ, ਠੀਕ ਨੇ ਤੁਹਾਡੇ? ਅਸੀਂ ਬਸ ਚਾਹਏ- ਨਾਸ਼ਤਾ, ਕਰਦੇ ਪਏ ਸੀ। ਹੁਣ ਉੱਠੇ ਸੀ। ਤੁਹਾਨੂੰ ਪਤਾ, ਨੂੰ ਆਜ ਐਤਵਾਰ ਹੈਗਾ।
ਹਾਂਜੀ।
ਜੀ, ਬਸ ਚਾਹ, ਨਾਸ਼ਤਾ, ਨਾਸ਼ਤੇ ਬਸ ਉਹੀ ਰਸ ਵਗੈਰਾ ਹੋ ਗ ਉਭਰਾਟ ਵਗੈਰਾ ਦੇਤੀ ਪਣਾਨ ਹਾਂਜੀ।
ਹੋਰ? ਮੈਂ, ਪੁੱਛਿ ਰੀ ਸੀ ਅਜ ਸੇਵਿੰਗ ਵਗੈਰਾ, ਕਰਨੀ ਹੋਏ। ਕਿਵੇਂ ਕਰੇ, ਕਰੋਗੇ?
ਸੇਵਿੰਗ ਵਗੈਰਾ, ਹੁੰਦੀ ਆ ਨਾ। ਜ ਤੁਸੀਂ, ਤੁਹਾਡੇ ਹਸਬੈਂਡ ਦੇ ਦਿੰਦੇ ਜ ਸੌਦਾ, ਪਾਣ ਵਾਤੇ, ਦਿੰਦੇ ਤਾਂ, ਵੀਹ ਰੁਪਏ, ਉਹਦੀ ਬਚਾਈਦਾ ਹੁੰਦਾ। ਸੇਵ ਕਰਲੋ, ਹੈ, ਕਿ, ਸੇਵਿੰਗ ਬਹੁਤ ਜ਼ਰੂਰੀ ਹੁੰਦੀ। ਪਰ ਮਹਿੰਗਾਈ ਵੀ, ਇੰਨੀ ਹੋ ਰਹੀ।
ਹਾਂਜੀ। ਮਹਿੰਗਾਈ ਤੇ ਬਹੁਤ
ਬਹੁਤ, ਜ਼ਿਆਦਾ ਵਧਈ ਜਾ ਹਾਂਜੀ। ਬਾਈ ਬੰਦਾ, ਦਾ-ਦਾ, ਵੀ- ਵੀ ਰੁਪਆ ਕਰਕੇ ਬਚਾਏਗਾ। ਵੀ, ਤਾਂ, ਵੀ, ਸੇਵਿੰਗ ਥੋੜੀ ਹੋ, ਹੀ ਜਾਂਦੀ ਹੈ।
ਹਾਂਜੀ- ਹਾਂਜੀ, ਅੱਜ ਕੱਲ ਦੇ ਟਾਈਮ ਤੇ, ਮੁਸ਼ਕਿਲ ਹੀ ਹੁੰਦਾ, ਬਹੁਤ। ਦੁਕਾਨ ਤੇ, ਕੋਈ ਵੀ ਜਾਓ ਆਪਣਾ। ਸੌ, ਰੁਪਏ ਤੋਂ, ਘੱਟ ਕੋਈ ਸਮਾਨ ਹੁੰ ਆਊਂਦਾ ਹੀ ਨਹੀਂ ਏ।
ਹੁਣ ਤਾਂ, ਸਬਜ਼ੀਆਂ ਵੀ, ਇੰਨੀ ਮਹਿੰਗੀਆਂ ਹੋਗੀਆਂ, ਬੰਦਾ ਸਬਜ਼ੀ ਚ ਕਿਵੇਂ ਬਚਾਈਏ
ਹਾਂਜੀ। ਫੇਰ ਵੀ ਜਰੂਰੀ ਹੈ, ਬਹੁਤ। ਸੇਵਿੰਗ ਹੀ, ਸਾਡੇ ਕੰਮ ਆਏਗੀ। ਅੱਗੇ ਜੀ ਚੱਲ ਕੇ ਬੱਚਿਆਂ ਲਈ, ਆਪਣੇ ਫਿਊਚਰ ਲਈ, ਕਿਉ ਜ ਸੇਵਿੰਗ ਲਈ, ਆਪਣਾ ਬੈਂਕ ਅਕਾਊਂਟ, ਜ਼ਰੂਰ ਖੁਲਵਾਉਣਾ ਚਾਹੀਦਾ ਸਾਨੂੰ।
ਬਹਿਕਵਾਂ ਤੋਂ ਗੁਲਵਾਉਂਦਾ ਪਰ ਏ, ਹੁੰਦੀ ਨਾ ਕੋਲ ਹੁੰਦੀ। ਸੇਵਿੰਗ, ਬੰਦਾ ਕੱਢ ਕੇ ਲਗਾ ਤਾਂ ਸਕਦਾ ਨਾ। ਕੁਛ, ਕੋਈ ਪ੍ਰੋਬਲਮ ਹੋ, ਜਾਂਦੀ ਹੈ।
ਹਾਂਜੀ। ਨਹੀਂ, ਵੈਸੇ ਇਹ ਤਾਂ ਲੱਗ ਜਾਂਦਾ। ਇਨਾ ਬੰਦਾ ਨਿਕਾਲ ਲੈਂਦਾ। ਬੈਂਕ, ਵਿੱਚ ਰੱਖੇ ਗਏ ਹੋਰ, ਬੰਦਾ ਸੇਵਿੰਗ ਆ, ਅੱਛੀ ਹੁੰਦੀ ਹੈ। ਉਹ, ਵੀ, ਜਦੋਂ ਲੋੜ ਪੈਣੀ ਹੈ। ਤੇ, ਨਿਕਲਵਾ ਸਕਦੇ ਹਾਂ। ਅਸੀਂ ਕੋਈ ਗੱਲ ਨੀ ਹੈਗੀ।
ਹਾਂਜੀ- ਹਾਂਜੀ।
ਬਸ ਜ ਹੁਣੇ ਨਾਸ਼ਤਾ ਕਰਕੇ ਫ੍ਰਰੀ ਹੋਏ ਦੁਪਹਿਰ ਵਾਸਤੇ ਸਿਰ ਖਾ ਲਏ ਮੈਂ ਤੇ ਆਲੂ ਬਣਾਏ ਸੀ ਜਿ ਸਵੇਰੇ ਨਾਸ਼ਤੇ ਚ ਸੁੱਕੇ ਆਲੂ ਬਣਾਏ ਸੀ।
ਹਾਂਜੀ
ਕੱਟ ਕੇ ਨਾ ਬੱਚੇ ਸ਼ੌਕ ਨਾਲ ਖਾਂਦੇ ਨਾਲ ਪਰੌਂਠੇ
ਹਾਂਜੀ- ਹਾਂਜੀ
ਹਾਂਜੀ ਅੱਛਾ ਜੀ।
ਹਾਂਜੀ ਬਾਹਰੋਂ ਜੋ ਹੈ ਬਟੂਰੇ ਵਗੈਰਾ ਕਹਿ ਰਹੇ ਸੀ ਪਟੂੜ ਬਟੂਰੇ ਮੰਗਉਣ ਲਗੇ ਨਾਲ
ਠੀਕ ਹੈ ਵਧੀਆ ਜੀ ਸੰਡੇ ਹੈਗਾ ਇੰਜੋਏ ਕਰੋ।
ਬਸ ਇੰਜੋਏ ਕਰਨਾ ਬਸ ਬੂੜੀਆਂ ਵਗੈਰਾ ਬੂੜੀ ਅਸੀਂ ਬੂੜੀਆਂ ਮੱਥਾ ਟੇਕੇ ਆਏ ਹਾਂ ਉਧਰ ਲੰਗਰ -ਲੰਗਰ ਉੱਧਰ ਹੀ ਨਹੀਂ ਹੁਣ ਨੀ ਚੱਲੀ ਸ਼ਾਮੀ ਚੰਗੀ
ਅੱਛਾ ਹੁਣ ਤੇ ਗਰਮੀ ਬਹੁਤ ਆ ਜੀ।
ਬਹੁਤ ਜਿਆਦਾ ਗਰਮੀ ਪੈਂਦੀ ਪਈ ਇੰਨੀ ਤਪੱਸ ਪੈਂਦੀ ਈ ਏਸੀ ਵੀ ਜਵਾਬ ਦੇ ਦਿੱਤਾ। ਹਾਂ।
ਏਸੀੇ ਵੀ ਕੁਛ ਕੰਮ ਨੀ ਕਰ ਰਹਾ।
ਹਾਂਜੀ ਇਹ ਕਿ ਏਸੀ ਚਲਾਓ ਤਾਂ ਠੀਕ ਏ। ਪਰ ਬੀਜੀ ਬਿੱਲ ਵੀ ਤੁਹਾਨੂੰ ਪਤਾ ਇੰਨਾ ਵਧ ਜਾਂਦਾ ਹੈ ਬਿੱਲ ਵੀ ਹਾਂਜੀ ਫਿਰ ਪੱਖੇ ਨੇ ਵੀ ਜਵਾਬ ਦਿੱਤਾ। ਫੇਰ ਪੱਖਾ ਜਿੰਨਾ ਮਰਜ਼ੀ ਦੇ ਜਲਾ ਦੋ
ਹਾਂਜੀ ਇੰਨੀ ਗਰਮੀ ਹੈ ਪੱਖੇ ਦੀ ਤਾਂ ਕੋਈ ਹਵਾ ਕੰਮ ਕਰ ਤੇ ਫੇਰ, ਕਿੰਨੀ ਦੇਰ ਮਤਲਬ ਬਹਿ ਜਾਏਗਾ ਅੰਦਰ। ਲੇਡੀਜ਼ ਨੂੰ ਕੋਈ ਨਾ ਕੋਈ। ਕੰਮ, ਹੈ।
ਹਾਂਜੀ -ਹਾਂਜੀ ਗਰ ਦਾ ਵੀ ਤਾਂ ਹੁੰਦ
ਹਾਂਜੀ ਬੈਠ ਵੀ ਨਹੀਂ ਸਕਦੇ ਨਾ ਇੱਕ ਜਗ੍ਹਾ
ਹਾਂਜੀ
ਹੋਰ ਦੱਸੋ ਜੀ।
ਬਜੀ ਤੁਸੀਂ ਦੱਸੋ ਤੁਸੀਂ ਕੀ ਬਣਾ ਰਹੇ ਹੋ।
ਹਾਂਜੀ ਕੁਛ ਨਾ ਕੁਛ ਬੱਚੇ ਲੱਗੇ ਨੇ ਵਾਟਰ ਪਾਰਕ ਜਾਣ ਲਈ
ਹਾਂਜੀ ਉਹ ਕਿੱਧਰ ਹੈਗਾ।
ਤੇ ਅੰਬਾਲਾ ਰੋਡ ਤੇ ਹੈਗਾ ਜ ਪਾਪਾ ਕੋਲ ਪੁੱਛਣਗੇ ਬਣਾਉਣਗੇ ਸਲਾਹ
ਦੂਜਾ ਪਹਿਲੇ ਵੀ ਗਏ ਸੀ ਤੁਸੀਂ ਕਦੀ
ਨਹੀਂ ਪਹਿਲਾਂ ਨਹੀਂ ਗਏ। ਹਾਂਜੀ ਤੁਸੀਂ ਗਏ ਕਿਧਰੇ
ਨਹੀਂ ਅਸੀਂ ਨਹੀਂ ਗਏ ਬਸ ਅਸੀਂ ਜਾਣਾ ਵੇ। ਮ ਮੀਨਾ ਮਾਰਕੀਟ ਜਾਣਾ ਹੈ ਬਜਾ
ਅੱਛਾ ਅੱਛ
ਸੋਫੀ ਹਾਂਜੀ ਉੱਧਰੋਂ ਹੀ ਕਰਦੇ ਸੋਫੀ ਕੱਪੜਾ ਵੀ ਥੋੜਾ ਅੱਛਾ ਮਿਲ ਜਾਂਦਾ ਤੇ ਮਤਲਬ ਘੱਟ ਵੀ ਰੇਟ ਤੇ ਵੀ ਮਿਲ ਜਾਂਦਾ ਤੁਹਾਨੂੰ ਪਤਾ ਧੋਂ ਦੁਕਾਨ ਤੇ ਚਲੀਏ। ਤ ਆਪਣਾ ਵੀ ਮੋਲ ਲੈਂਦੇ ਨੇ ਦੁਕਾਨ ਤੇ ਬੈਠੇ ਹੋਏ ਨੇ।
ਠੀਕ ਹੈ ਰੇਟ ਵੈਸੇ ਠੀਕ ਨੇ ਉੱਧਰ ਮੀਨਾ ਮਾਰਕੀਟ
ਹਾਂਜੀ ਰੇਟ ਠੀਕ ਨੇ ਉੱਧਰ ਆਪਣੇ ਨਿਆਣਿਆਂ ਦੇ ਵੀ ਉੱਧਰੋਂ ਹੀ ਖਰੀਦੀ ਆ ਕਿ ਰੇਟ ਵੀ ਸਹੀ ਮਿਲ ਜਾਂਦਾ ਕੱਪੜਾ ਵੀ ਛ ਹੋਣਾ ਚਾਹੀਦਾ ਨਾ ਫੇਰ ਐ ਕਿ ਦੁਕਾਨਾਂ ਦੇ ਜ਼ੜਏ ਇੰਨੀ ਮਹਿੰਗੀ ਗਏ ਪਰ ਆਪਣਾ ਵੀ ਰੇਟ ਲੈਂਦੇ
ਹਾਂਜੀ ਓਨਲਾਈਨ ਹੀ ਤੁਸੀਂ ਮੰਗਵਾਉਂਦੇ।
ਓਨਲਾਈਨ ਹੁੰਦਾ ਨਾ। ਕੀ ਦਿਖਾਉਦੇ ਕੁਛ ਹੋਰ ਨੇ ਤਾਂ ਦਿੰਦੇ ਕੁਛ ਹੋਰ ਨੇ ਐਵੇਂ ਵੀ ਹੋ ਜਾਂਦਾ ਹੈ ਹਾਂਜੀ।
ਬਹੁਤ ਪ੍ਰੋਬਲਮ ਹਾਂਜੀ ਹੈਲੋ ਹੈਲੋ ਹੈਲੋ ਹਾਂਜੀ ਆਵਾਜ਼ ਬੰਦ ਹੋ ਗਈ ਸੀ ਤੁਹਾਡੀ
ਮ ਬੰਦਾ ਆਏਗਾ ਦੇਨ 'ਚ ਮੈਂ ਮੀਸੋ ਹੀ ਲਗਾਦਾ ਤੁਸੀਂ ਔਡਰ ਕਰਦੇ ਕੁਛ ਬੰਦਾ ਦਿਨ ਆਏਗਾ ਤ ਆਪਣਾ ਉਹ ਆਪਣਾ ਤਾਂ ਆਪਣਾ ਤਾਂ ਲਏਗਾ ਨਾ ਪੈਟਰੋਲ ਬੰਦਾ ਖਰਜ ਕਰਕੇ ਆਏਗਾ ਤਾਂ ਉਹ ਆਪਣਾ ਥੋੜੀ
ਹੈ ਬਾਕੀ ਦੇਖਭਾਲ ਕੇ ਲੱਲ ਲੋ ਚੀਜ਼ ਕਿਹੋ ਜਿਹੀ ਏ ਕਿਹੋ ਜਿਹੀ ਨੀ ਹਾਂਜੀ।
ਹਾਂਜੀ -ਹਾਂਜੀ ਜ ਹੁੰਦਾ ਨਾ।
ਹਾਂਜੀ
ਹੈਲੋ
ਹੋਰ ਦੱਸੋ ਤੁਸੀਂ ਕਿ ਕੀ ਪਲੈਨ ਹੈਗਾ ਤੁਹਾਡੇ ਜਾਣ ਦਾ ਕਿੱਧਰ
ਮ ਕਿਹਾ ਤਾਂ ਗਰਮੀ ਤਾਂ ਬਹੁਤ ਹਾਲੇ ਤੇ ਇੱਥੇ ਨਿਕਲਣ ਦਾ ਮਨ ਹੀ ਨਹੀਂ ਕਰਦਾ। ਹਾਂਜੀ ਬੱਚੇ ਛੋਟੇ ਨੇ ਨਾ ਕਿਤੇ ਵੀ ਲਜਾ ਨਹੀਂ ਸਕਦੇ।
ਹਾਂਜੀ -ਹਾਂਜੀ
ਸ਼ਾਮ ਦਾ ਟਾਈਮ ਦੇਖਾਂਗੇ ਜ
ਹੁਣ ਬੰਦਾ ਸੇਵਿੰਗ ਕਿਵੇਂ ਕਰੇ ਪਹਿਲ ਹੁੰਦਾ ਸੀ ਪਹਿਲੇ ਜਮਾਨੇ 'ਚ ਹੁੰਦਾ ਸੀ ਇੰਨਾ ਘੱਟ ਹੁੰਦਾ ਸੀ। ਜਨਾਨੀਆਂ ਵੀ ਸੇਵਿੰਗ ਕਰ ਲੈਂਦੇ ਸੀ।
ਪਹਿਲੇ ਖਰਚਾ ਘੱਟ ਸੀਗਾ ਨਾ।
ਖਰਚਾ ਵੀ ਘੱਟ ਸੀ ਪਰ ਸੈਲਰੀ ਵੀ ਘੱਟ ਹਾਂਜੀ ਸੈਲਰੀ ਵੀ ਘੱਟ ਹੀ ਮਿਲਦੀ ਸੀ ਪਹਿਲਾਂ ਤਾਂ ਜੋੜ ਲੈਂਦੀ ਸੀ ਜੋਣ ਤਾਂ ਮਹਿੰਗਾ ਹੀਨੀ ਵੱਧ ਗਈਆਂ ਨੇ।
ਮਹਿੰਗਾਈ ਬਹੁਤ ਹੈ ਇਸ ਟਾਈਮ ਤੇ
ਹੁਣ ਤੁਸੀਂ ਲਗਾ ਲਓ ਦੀ ਬੈਣ ਕੋਈ ਘਰ ਵੀ ਆਉਂਦਾ ਤਾਂ ਉਹਨੂੰ ਵੀ ਬੰਦਾ ਦੇ ਕੇ ਤੋੜਦਾ ਹੈ। ਖਾਲੀ ਹੱਥ ਚੰਗਾ ਵੀ ਨੀ ਲੱਗਦਾ ਹਾਂਜੀ। ਬਸ ਬੰਦਾ ਕੀ ਸੇਵਿੰਗਾ ਕਰੇ।
ਹਾਂਜੀ -ਹਾਂਜੀ ਉਹ ਸੋਦੇ ਥੋੜਾ ਬਚਾ ਲਿਆ ਚਲੋ ਉਹ ਆਪਣੇ ਹੀ ਕੰਮ ਆ ਜਾਂਦੇ ਜਨਾਨੀਆਂ ਦੇ ਚਲੋ
ਹਾਂਜੀ ਲੈ ਲਿਆ ਕੀ ਇਹ ਹੁੰਦਾ ਜ ਕੋਈ ਪ੍ਰੋਬਲਮ ਆ ਜ ਬੰਦਾ ਕੱਟ ਕੇ ਦੇ ਦਿੰਦੀ ਆ ਨਾ ਕਿੱਲੋ ਮੇਰੇ ਕੋਲ ਹੈਗੇ ਨੇ ਲੈ ਲੋ
ਕਿਸੇ ਵੀ ਲੋੜ ਪੈ ਜਾਂਦੀ ਹੈ ਆਦਮੀਆਂ ਨੂੰ
ਹਾਂਜੀ -ਹਾਂਜੀ ਹੋਰ ਦੱਸੋ?
ਬਸ ਵਧੀਆ ਜਾਵਾਂਗੇ ਅਸੀਂ ਵੀ ਦੇਖਾਂਗੇ ਮੀਨਾ ਬਾਜ਼ਾਰ ਤੁਸੀਂ ਕਹਿ ਰਹੇ ਹੋ।
ਹਾਂਜੀ ਕੱਪੜਾ ਉਧਰ ਸਹੀ ਮਿਲ ਬਹੁਤ ਅੱਛਾ
ਹਾਂ ਹਾਂ ਜ ਦੇਖਾਂਗੇ ਨਿਆਣਿਆਂ ਦੇ ਕੱਪੜੇ ਦੇਖਾਂਗੇ ਉਥੋਂ
ਹਾਂਜੀ ਮੈਂ ਉੱਧਰੋਂ ਹੀ ਲੈਦਾ ਜੁੱਤੀ ਵਗੈਰਾ ਹੋਵੇ ਜਾਂ ਹੀਲ ਵਗੈਰਾ ਹੋ ਗ ਮੈਂ ਉਧਰੋ ਹੀ ਲਾਉਦੀ ਮਤਲਬ- ਮਤਲਬ ਅੱਛੀ ਮਿਲ ਜਾਂਦੀ ਉੱਧਰੋ ਵੀ ਪੰਜਾਬੀ ਜੁੱਤੀ ਬਹੁਤ
ਜਾਂਦੀਆਂ ਨੇ।
ਹਾਂਜੀ ਮੈਂ ਉੱਧਰੋਂ ਹੀ ਜਾਂਦੀ ਆ ਮਤਲਬ ਇਧਰੋਂ ਤੋਂ ਘੱਟ ਹੀ ਲੈਂਨੀ ਆ ਮੈਂ ਹਾਂਜੀ। ਮਤਲਬ ਹੋ ਰੇਟ ਵਿੱਚ ਹਾਂਜੀ।
ਕਿਹੜੀ ਸਾਈਡ ਪੈਂਦਾ ਜੀ।
ਮੀਨਾ ਮਾਰਕੇਟ, ਯਮੁਨਾਨਗਰ। ਹਾਂ ਨਿਊ ਮਾਰਕੀਟ ਪਹਿਲੀ ਹਾਂਜੀ ਹਾਂਜੀ ਉਹ ਤੋਂ ਤਾਂ ਉਹਨੂੰ ਪਤਾ ਹੀ ਇੰਨੀ ਬੜੀ-ਬੜੀ ਸ਼ੋਪ ਹੈਗੀ ਨੇ ਉਦਰ ਦੁਕਾਨਾਂ ਹੈਗੀ ਨੇ।
ਹਾਂਜੀ ਅੱਛਾ ਸਾਰੀ ਇਕੱਠੀ ਦੁਕਾਨਾਂ ਹੋਣੀਆਂ।
ਹਾਂ ਕੱਠੀ-ਕੱਠੀ ਦੁਕਾਨਾਂ ਨਾ। ਉਧਰੋਂ-ਉੱਧਰੋਂ ਮੈਂ ਸਹੀ ਮਿਲ ਜਾਂ ਗ ਹਰ ਸਾਲ ਹੀ ਮੈਂ ਉੱਧਰੋਂ ਲੈਨੀ ਹਾਂ।
ਓਦੇ ਲਈ ਤੇ ਹੁੰਦੇ ਨੇ।
ਅੱਛਾ ਜੀ।
ਹਾਂਜੀ ਫੇਰ ਰੇਟ ਵੀ ਚੰਗਾ ਦੁਕਾਨ ਸਹੀ ਹੈਗੀ ਨਾ ਰੇਟ ਵੀ ਸਹੀ ਲਗਾ ਲੈਂਦੇ ਨੇ ਉਹ। ਕਿ ਉਹਨਾਂ ਨੂੰ ਇਹਨਾ ਹੁੰਦਾ ਨਾ ਕਸ਼ਟਮਾਂ ਬਣਾਣੇ ਹੁੰਦੇ ਨੇ ਰੇਟ ਵੀ ਸਹੀ ਲਗਾ ਦਿੰਦੇ ਨੇ।
ਨਾਲੇ ਉਹ ਦੁਕਾਨ ਸਾਰੀ ਇਕੱਠੀਆਂ ਹੁੰਦੀਆਂ ਨਾ।
ਹਾਂਜੀ-ਹਾਂਜੀ ਬਸ ਸਾਰਾ ਸੋਚ ਰਿਹਾ ਕਿ ਮੇਰੇ ਕੋਲ ਹੀ ਮਤਲਬ ਹਾਂਜੀ। ਹੋਰ ਤੁਸੀ ਦੱਸੋ?
ਬਸ ਕਰੋ ਫੇਰ ਸੇਵਿੰਗ ਥੋੜੀ ਜਿਹੀ ਆਪਣੇ ਬੱਚਿਆਂ ਲਈ ਵੀ। ਹਾਂਜੀ।
ਬਸ ਮੈਂ ਇਹੀ ਸੋਚਿਆ ਸੀ ਗੋਲ ਦਾ ਵੀ ਪੰਜ ਦਸ ਜੋ ਵੀ ਬੰਦਾ ਹੁੰਦਾ ਹੈ ਸੇਵ ਕਰ ਲੈਂਦਾ ਹੈ। ਹਾਂਜੀ ਪਰ ਤੁਹਾਨੂੰ ਪਤਾ ਹੀ ਨਿਆਣੇ ਕਿੱਥੇ ਛੱਡਦੇ ਨੇ ਨਿਆਣੇ ਉਹ ਵੀ ਖਰੇ ਖਾ ਲੈਂਦੇ ਨੇ ਚੀਜ਼
ਜੀ ਦਸ ਪੰਦਰਾਂ ਵਿਚ
ਹਾਂਜੀ ਇਹ ਸਾਡੇ ਜਮਾਨੇ ਚ ਹੁੰਦਾ ਸੀ ਨਾ ਦੋ ਵੀ ਬੜੇ ਦੋ ਰੁਪਏ ਮਿਲਦੇ ਸੀ ਨਾ ਉਹ ਵੀ ਬਹੁਤ ਜਿਆਦਾ ਹੋ ਜਾਂਦੇ। ਹਾਂਜੀ ਦੋ ਰੁਪਏ ਤਾਂ ਬੜਾ ਔਖਾ ਦਿੰਦੇ ਸੀ ਜੋ ਰਈਸ ਹੈਗੇ ਸੀ ਨਾ ਉਹ ਦਿੰਦੇ ਸੀ ਦੋ ਰੁਪਏ। ਸਾਨ ਤੇ ਇੱਕ ਰੁਪਏ ਮਿਲ
ਖਾਈ ਦੀਆਂ ਹੁੰਦੀਆਂ ਸੀ ਹਾਂਜੀ-ਹਾਂਜੀ ਅੱਜ ਕੱਲ ਉਹ ਵੀ ਦਸ ਰੁਪਏ ਦੀ ਹੈਗੀ ਨੇ।
ਹਾਂਜੀ ਤ ਹੁਣ ਤ ਨਿਆਣੇ ਦਾਅ ਰੁਪਏ ਤੋਂ ਵੀ ਨੀ ਚ ਦਾਹ ਰੁਪਏ ਵੀ ਘੱਟ ਲੱਗਦੇ ਨਾਨ ਤੋਂ। ਹਾਂਜੀ ਦਾਅ ਰੁਪਏ ਵੀ ਘੱਟ ਲੱਗਦੇ ਨੇ।
ਜਿਵੇਂ-ਜਿਵੇਂ ਟਾਈਮ ਵੱਧਦੀ ਜਾ ਰਿਹਾ। ਉਹੀ ਮੈ ਕਿਹਾ ਰਹੀ ਆ ਹਾਂਜੀ-ਹਾਂਜੀ।
ਹੋਰ ਦੱਸੋ?
ਹਾਂਜੀ ਕੀ ਕਰਨਾ
ਦੂਧ ਵੀ ਤੁਹਾਨੂੰ ਪਤਾ ਕਿੰਨਾ ਮਤਲਬ ਦ ਰੁਪਏ ਦਾ ਮਿਲ ਜਾਂਦਾ ਸੀ। ਪਾਈਆ ਤੋਂ ਜਾਦਾ ਹੀ ਮਿਲ ਜਾਂਦਾ ਸੀ ਦਾਅ ਰੁਪਏ ਦਾ ਪੇਲੇ। ਸੱਤਰ ਰੁਪਏ ਕਿੱਲੋ ਵੀ ਹੈ, ਅੱਸੀ ਰੁਪਏ ਕਿੱਲੋ ਵੀ ਹੈ, ਸੌ ਰੁਪਏ ਕਿਲੋ ਵੀ ਦੂਰ ਚੱਲਦਾ ਪਿਆ ਹੁਣ ਤਾਂ ਬੜੀ ਮਹਿੰਗਾਈ ਚੱਲਦੀ ਹਾਂਜੀ ਬੰਦਾ ਕੀ ਬਚਾਏ ਬੱਚਤ ਕਰੇ।
ਦਹੀ ਵੀ ਆ ਜਾਂਦੇ ਸੀ ਪੰਜ ਰੁਪਏ ਦੀ ਪਹਲੇ।
ਹਾਂਜੀ ਹੁਣ ਤੋਂ ਨੀ ਆਉਂਦੀ ਹੁਣ ਤੋ ਦਾਅ ਵੀਹ ਰੁਪਏ ਤੋਂ ਵੀਹ ਰੁਪਏ ਦੀ ਲੈ ਲਓ ਉਹ ਵੀੇ ਬੇਸਤੀ ਲਗਦੀ ਲੈਂਦੇ ਹੋਏ ਕਿ ਬੰਦਾ ਵੀਹ ਰੁਪਏ ਦੀ ਦਹੀ ਲਈਏ ਇੰਨੀ ਵੱਡੀ ਦੁਕਾਨ ਤੇ ਜਾ ਹਾਂਜੀ ਕਿੰਨੀ ਦੇ ਆ। ਬਸ ਬੰਦਾ ਸੋਚ ਕੇ ਚੜ੍ਹਦਾ ਹੀ ਨ ਫਿਰ ਦੁਕਾਨ ਤੁਹਾਨੂੰ ਪਤਾ ਹੀ ਫੇਰ। ਬੇਸਤੀ ਲੱਗਦੀ ਵੀਂ ਰੁਪਏ ਦਈ ਲੈਣ ਚ ਵੀ। ਬਸ ਅਸੀਂ ਦਹੀਂ ਦੇ ਘਰ ਜਮਾ ਲੈਂਦੇ ਹਾਂ ਅਸੀਂ ਗਰੀ ਬਣਾ ਲੈਂਦੇ ਹਸੀਂ ਤੋਂ ਹਾਂਜੀ।
ਹਾਂਜੀ ਰੋਜ਼ ਬਣਾ ਲੈਂਦੇ ਆ।
ਅੱਛਾ ਵਧੀਆ ਜੀ ਘਰ ਦੀ ਚੀਜ਼ ਦੇਣੀ ਚਾਹੀਦੀ ਬੱਚਿਆਂ ਨੂੰ
ਹਾਂਜੀ- ਹਾਂਜੀ
ਮਿਲਾਵਟੀ ਹੀ ਹੈ ਬੇਚਾਰੀ ਹਾਂਜੀ- ਹਾਂਜੀ ਆਪਣੀ ਅੱਖੀ ਦੇਖੋ।
ਹਾਂਜੀ ਚਲੋ।
ਹੋ ਠੀਕ ਹੈ ਜੀ ਫੇਰ ਮੈਂ ਕਰਾਂਗੀ ਤੁਹਾਨੂੰ ਕੋਲ ਠੀਕ ਹੈ ਸਤਿ ਸ੍ਰੀ ਅਕਾਲ।